ਹਾਂਜੀ, ਹਲਜੀ।
ਹਾਂਜੀ, ਸਸ਼ੀ ਕਾਲ ਜੀ।
ਹਾ, ਹ ਹੌਰ ਹੋ ਬਸ ਠੀਕ, ਤੁਸੀ ਦੱਸੋ, ਹੌਰ ਠੀਕ ਠਾਕ?
ਹਾਂਜੀ, ਹਾਂਜੀ ਵਧੀਆ ਠੀਕ-ਠਾਕ, ਹੋਰ ਕਿ ਕਰੀ ਜਾਂਦੇ ਸੀਗੇ?
ਕੁੱਛ ਨੀ ਬਸ ਫ੍ਰੀ ਹੋ ਕੇ ਬੈਠਾ ਸੀ। ਜ ਸਡੇ ਸੀ ਤੇ ਮੈਂ ਚਲੋ ਤਾਨੂੰ ਕੋਲ ਕਰ ਲਈਏ, ਐਂ ਫ੍ਰੀ ਬੈਠੇ ਸੀ, ਹਾਂਜੀ।
ਹਾਂਜੀ, ਹਾਂਜੀ, ਮੈਂ ਵੀ ਫ੍ਰੀ ਬੈਠੀ ਸੀਗੀ, ਬਸ ਮਨ ਬੜਾ ਉਦਾਸ ਸੀਗਾ ਅੱਜ।
ਅੱਛਾ ਜੀ, ਕਿਉਂ ਕੀ ਹੋਗਿਆ ਅੱਜ?
ਪਤਾ ਈ ਆ ਕਿ ਮਹਿੰਗਾਈ ਕਿੰਨੀ ਵੱਧਗੀ ਆ, ਹਨਾ ਤੇ ਉਹਦੇ ਕਰਕੇ ਘਰਾਂ ਦੇ ਖਰਚੇ ਵੀ ਬੜੇ ਮੁਸ਼ਕਿਲ ਹੋ ਗਏ ਆ, ਦਮਾਗ
ਹਾਂਜੀ, ਤੇ ਦਿਮਾਗ ਤੇ ਟੈੰਸ਼ਨ ਜੀ ਬੜੀ ਪਈ ਹੋਈ ਆ।
ਅੱਛਾ, ਅੱਛਾ, ਓਰ ਯੇ ਤੇ ਗੱਲ ਬਿਲਕੁਲ ਤੁਹਾਡੀ ਸਹੀ ਹੈਗੀ ਆ, ਮਹਿੰਗਾਈ ਬੋਤ ਜਿਆਦੀ ਹੋ ਚੁੱਕੀ ਆ ਹਨਾ, ਜਿੱਦਾਂ ਕਿ ਤੁਹੀ ਲਾ ਲਓ, ਆਪਣਾ ਘਰ ਦੇ ਖਰਚੇ ਨੀ ਕਹਿੰਦੇ ਪੂਰੇ ਹੁੰਦੇ ਪਏ ਹਣਾ, ਜਿਵੇਂ
ਹਾਰ ਜ ਬਜ਼ਾਰ'ਚ ਜਾਓ, ਸੌਦਾ ਲੈਣ ਜਾਓ ਹਾਣਾ, ਹਰ ਇੱਕ ਚੀਜ਼ ਦੀ ਮਹਿੰਗਾਈ ਕੀਤੀ ਹੋਈ ਉਹਨਾਂ ਨੇ। ਅਪਨਾ ਪਟਰੋਲ ਵੀ ਮਹਿੰਗਾ ਕੀਤਾ ਹੋਇਆ ਵਾ, ਹਾਂ ਇਨਸਾਨ ਕਰੇ ਕਿ ਜਿਵੇਂ ਘਰ'ਚ, ਇੱਕ ਜਣਾ ਬੰਦਾ ਕਮਾਣ ਵਾਲਾ ਹੁੰਦਾ ਖਾਣ ਵਾਲੇ ਚਾਰ ਜਣੇ ਹੋਣਗੇ, ਉਹ ਕਿੱਦਾਂ ਆਪਣਾ ਹਣਾ ਕਰੂਗਾ।
ਹਾਂਜੀ, ਹਾਂਜੀ ਉਹੀ ਨਾ, ''ਮੈਂ ਵੀ ਬੜੀ ਪਰਸ਼ਾਨ ਆਂ ਸਾਡੇ ਪਿਛਲੇ ਮਹੀਨਿਆਂ'ਚ ਸਾਡੇ ਘਰ ਦਾ ਖਰਚਾ ਦੱਸ ਹਜ਼ਾਰ ਹੁੰਦਾ ਸੀਗਾ। ਪਰ ਹੁਣ ਵੱਧਕੇ, ਪੰਦਰਾਂ-ਵੀਹ ਹਜ਼ਾਰ ਦੇ ਲਾਗੇ ਪਹੁੰਚਿਆ ਹੋਇਆ ਵਾ, ਤੇ ਇਸ ਗੱਲ ਨੇ ਤੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਿਆ ਏ।
ਇਹ ਤੇ ਗੱਲ ਬਿਲਕੁਲ ਤੁਹਾਡੀ ਸਹੀ ਹੈ, ਬੰਦਾ ਪਰੇਸ਼ਾਨ ਹੋ ਹੀ ਜਾਂਦਾ। ਅੱਜ- ਕੱਲ ਜਿੱਦਾਂ ਮਹਿੰਗਾਈ ਕੀਤੀ ਹੋਈ ਨਾ ਤੇ ਬੰਦਾ ਟੈਨਸ਼ਨ ਚ ਆ ਜਾਂਦਾ, ਕਿਉਂਕਿ ਉਨੂੰ ਫਿਰ, ਸਮਝ ਨੀ ਲਗਦੀ ਕੀ ਆਣਾ। ਕਿ ਕੀ ਕਰੀਏ, ਕਿੱਦਾਂ ਕਰੀਏ? ਹਨਾ ਮਹਿੰਗਾਈ ਦੇ ਹਿਸਾਬ ਦੇ ਨਾਲ ਹਨਾ।
ਹੋਰ ਕੀ, ਸਾਡੇ ਤੇ ਪਿੱਛੇ ਜੀ ਮੇਰੇ ਦਾਦਾ ਜੀ ਸੀ
ਹਮ।
ਸੀਗੇ, ਉਹ ਬਿਮਾਰ ਹੋ ਗਏ ਸੀਗੇ, ਤੇ ਇਕਦਮ ਹੀ ਉਹਨਾਂ ਨੂੰ ਹੋਸਪਿਟਲ ਖੜਨਾ ਪਿਆ। ਤੇ ਉੱਥੇ ਜਾ ਕੇ ਸਾਡੇ ਤੀਹ ਤੋਂ ਚਾਲੀ ਹਜ਼ਾਰ ਰੁਪਇਆ ਲੱਗ ਗਏ, ਤੇ ਅਸੀਂ ਇਨੇ ਪਰੇਸ਼ਾਨਗੀ ਵਿੱਚ ਆ ਗਏ, ਤੇ ਫਿਰ ਡਾਕਟਰ ਨੇ ਕਿਹਾ ਸੀਗਾ ਕਿ ਇਨਾਂ ਨੂੰ ਨਾ ਪੌਸ਼ਟਿਕ ਭੋਜਨ ਦੇਵੋ। ਜਿਵੇਂ ਕਿ ਦੁੱਧ, ਦਾਲਾਂ, ਸਬਜ਼ੀਆਂ, ਮਤਲਬ ਵੀਆ ਯਾ ਹਰੀਆਂ ਤੇ ਫਰੂਟ ਵਗੈਰਾ ਖਾਣ ਨੂੰ ਵੀ ਕਿਹਾ ਸੀਗਾ, ਕਿ ਜੂਸ ਜਾਸ ਵੀ ਦੋ ਤੇ ਉਹਦੇ ਕਰਕੇ ਤੁਹਾਨੂੰ ਪਤਾ ਤਾ ਇਹ ਚੀਜ਼ਾਂ ਕਿਹੜੀਆਂ ਸਸਤੀਆਂ ਆਉਂਦੀਆਂ ਨੇ।
ਬਿਲਕੁਲ ਤੁਹਾਡੀ ਗੱਲ ਸਹੀ ਹੈ, ਇੱਕ ਤਾਂ ਪਹਿਲੀ ਗੱਲ ਏ ਹੈ, ਹੋਸਪਿਟਲਾਂ ਦੇ ਖਰਚ ਚੈਨੀ ਮਾਨ ਐ ਹਨਾ ਹੋਸਪਿਟਲ ਜਿੱਦਾਂ ਕੇ ਬਹੁ ਮੈਂਗਾਈ ਹੋਸਪਿਟਲ ਵਾਲੇਆਂ ਨੇ ਕੀਤੀ ਐ ਹਨਾ ਜਿੱਦਾਂ ਕੀ ਹੈ ਜਾਂਦੇ ਆਪਨਾ ਹੈ ਬੰਦੇ ਨੇ ਐਡਮਿਟ ਹੋਨਾ ਤੇ ਦਸ ਹਜ਼ਾਰ ਰੁਪਇਆ ਓਨਾ ਨੇ ਪੈਲੇ ਸੁਨਾ ਦੇਨਾ। ਦਸ ਹਜ਼ਾਰ ਰੁਪਏ ਐਡਵਾਂਸ ਚ ਜਮਾ ਕਰਾਓ ਹਨਾ।
ਹਾਂਜੀ-ਹਾਂਜੀ, ਓਹੀ ਨਾ ਏ ਤੇ ਓਦਾਂ ਬੜੇ ਪੈਸੇ ਲੈਨ ਲਾਗੇ ਸੀ। ਜਾਂ ਫੇਰ ਬਾਰਾਂ ਦਿਨ ਦਵਾਈਆਂ ਤੇ ਓਨਾਂ ਨੇ ਹੁਨ ਏਨਾ ਸਾਰਾ ਕੈ ਦਿੱਤਾ ਹੋਏਆ ਅਸੀਂ ਤਾਂ ਬਈ ਪਠਾਨ ਆ। ਪੈਲਾਂ ਹਰ ਮੀਨੇ ਕੁਛ ਨਾ ਕੁਛ ਪੈਸੇ ਬਚਾ ਲੈਂਦੀ ਹੁੰਦੀ ਸੀਗੀ, ਪਰ ਹੁਨ ਐ ਵਾ ਕੀ ਜਿਵੇਂ ਵੀ ਘਰ ਦੇ ਵਿੱਚ ਤੰਗੀ ਹੈਗੀ ਆਰਥਿਕ, ਇਦੇ ਕਰਕੇ ਹੁਨ ਕੋਈ ਪੈਸਾ ਜਾਇਆ ਈ ਨਈ ਜਾਂਦਾ, ਇੱਥੋਂ ਤੱਕ ਕੇ ਘਰ ਦਾ ਗੁਜ਼ਾਰਾ ਈ ਬੜੀ ਮੁਸ਼ਕਿਲ ਨਾਲ ਹੋ ਰਿਆ ਵਾ।
ਹਾਂਜੀ ਏ ਤੇ ਗੱਲ ਬਿਲਕੁਲ ਤੁਆਡੀ ਸਈ ਏ। ਜਿੱਦਾਂ ਕੀ ਲੇਡੀਜ਼ ਆਪਨਾ ਕੁਛ ਜਿਵੇਂ ਘਰ ਚ ਕਿਸੇ ਨੇ ਟੋਟਾ ਪੰਜ ਜਾਰ ਦਿੱਤਾ। ਲੇਡੀਜ਼ ਓਦੇ ਵਿੱਚ ਮਤਲਬ ਕੇ ਪੈਸੇ ਥੋੜੇ ਬੋਤੇ ਬਚਾ ਲੈਂਦੇ ਕੇ ਘਰ ਜੋੜਨ ਵਾਸਤੇ ਹਨਾ। ਹੁਨ ਤੇ ਜਿਸ ਸਾਬ ਨਾਲ ਮੈਂਗਾਈ ਹੋਈ ਪਈ ਆ, ਹੁਨ ਤੇ ਇੱਕ ਰੁਪਇਆ ਵੀ ਨੀ ਜੁੜਦਾ ਪਿਆ ਹਨਾ। ਜਿੱਦਾਂ ਕੀ ਕੋਈ ਚੀਜ਼ ਲੈਨ ਚੱਲ ਜੋ ਪੰਜ ਜਾਰ ਤਾਂ ਜਿਸ ਸੌਦਾ ਲੈਨਗੇ ਤੇ ਪੰਜ ਜ਼ਾਰ ਦਾ ਪੰਜ ਜ਼ਾਰ ਬਿਲਕੁਲ ਪੂਰਾ ਲੱਗਨਾ ਹਨਾ, ਤੇ ਬੰਦੇ ਨੂੰ ਏ ਨੀ ਸਮਝ ਲੱਗਦੀ ਕੀ ਕੇੜੀ ਚੀਜ ਲਵਾਂ ਨਾ ਕੀ ਲਵਾਂ ਹਨਾ।
ਹਾਂਜੀ, ਇੱਕੋ ਇੱਕ ਸੀ ਏ ਵੀ ਬੜਾ ਇੱਕ ਅ ਮਤਲਬ ਮਹੱਤਵਪੂਰਨ ਗੱਲ ਹੈਗੀ ਏ ਨਾ ਕਿ ਜਿਵੇਂ ਹੁਨ ਮੈਂ ਸੀਗੀ ਮੈਂ ਪੈਲਾਂ ਜਦੋਂ ਬਾਜ਼ਾਰ ਜਾਂਨੀ ਹੁੰਨੀ ਸੀ ਸੀਗੀ, ਤੇ ਮੈਂ ਨਾ ਵੇਖਦੀ ਹੁੰਦੀ ਸੀਗੀ ਓਥੇ ਨਾ ਕਈ ਤਰ੍ਹਾਂ ਦੀਆਂ ਦੁਕਾਨਾਂ ਹੁੰਦੀਆਂ, ਜਿੱਥੇ ਓਨਾਂ ਨੇ ਕਿਆ ਹੁੰਦਾ ਕੇ ਏ ਜਿਵੇਂ ਕੀ ਇੱਕ ਆਹ ਚੀਜ਼ ਲਓ, ਇਦੇ ਨਾਲ ਐ ਤਾਨੂੰ ਫਰੀ ਮਿਲੇਗੀ। ਜਾਂ ਫਿਰ ਆਹ ਮਤਲਬ ਇੱਕ ਚੀਜ਼ ਦੇ ਉੱਤੇ ਓਨਾ ਨੇ ਪੰਜਾਹ ਪਰਸੈਂਟ ਸੱਠ ਪਰਸੈਂਟ ਮਤਲਬ ਛੂਟ ਦਿੱਤ
ਦਸਕਾਂਹਾਂ ਹਾਂਜੀ-ਹਾਂਜੀ ਛੂਟ ਦਿੱਤੀ ਹੁੰਦੀ ਸੀ।
ਹਾਂਜੀ-ਹਾਂਜੀ ਤੇ ਓ ਦੇਖ ਕੇ ਨਾ ਮਨ ਪਿਘਲ ਜਾਂਦਾ ਹੁੰਦਾ ਸੀਗਾ, ਕੀ ਹਾਂ ਕੇ ਚਲੋ ਅਸੀਂ ਆ ਚੀਜ਼ਾਂ ਖ਼ਰੀਦ ਲੀਏ, ਪਰ ਐ ਹੁੰਦਾ ਵਾ ਹਾਂਜੀ, ਤੇ ਫਿਰ ਮਨ ਕਿਤੇ ਨਾ ਕਿਤੇ ਪਿਘਲ ਜਾਂਦਾ ਸੀਗਾ ਕੀ ਓਦੇ-ਓਦੇ ਵੱਲ ਵੇਖ ਕੇ ਅਸੀਂ ਫਿਰ ਬਿਨਾਂ ਸੋਚ ਸੋਚੇ ਸਮਝੇ ਵੀ ਚੀਜ਼ਾਂ ਖਰੀਦ ਲੈਂਦੇ ਸੀਗੇ, ਤੇ ਹੁਨ ਤੁਆਨੂੰ ਪਤਾ ਜਦੋਂ ਦਾ ਹੱਥ ਆਰਥਿਕ ਤੰਗੀ ਆਈ ਆ, ਓਦੋਂ ਦੇ ਕਾਰਨ ਤੇ ਮੈਂ ਕੋਈ ਚੀਜ਼ਾਂ ਲੈਨੀਆਂ ਈ ਬੰਦ ਕਰ ਦਿੱਤੀ ਤਾਂ ਮਤਲਬ, ਸਾਰੀਆਂ ਚੀਜ਼ਾਂ ਲੈਨੀਆਂ ਜਿਵੇਂ ਫਾਲਤੂ ਦੀਆਂ ਓ ਬੰਦ ਕਰ ਦਿੱਤੀਆਂ ਹੋਈਆਂ ਵਾ। ਮੈਨੂੰ ਐ
ਬਿਲਕੁਲ ਗੱਲ ਤੁਆਡੀ ਸਈ ਐ, ਦੱਸਾਂ ਪੈਸੇ ਕੇ ਜੇੜੇ ਏਥੇ ਪੈਸੇ ਵੇਸਟ ਕਰਨੇ ਹਨਾ। ਓਥੇ ਤੇ ਆਪਨੇ ਮਤਲਬ ਕੀ ਆਪਨੇ ਪੈਸੇ ਕੇ ਪਾਸੇ ਕਿਵੇਂ ਪਾਸੇ ਝਾਡੁੰ ਕੰਮ ਆ ਜਾਨਗੇ ਘਰੇ ਸੋਦੇ ਪਾਨੀ ਵਾਸਤੇ ਹਨਾ।
ਹਾਂਜੀ-ਹਾਂਜੀ ਓਹੀ ਨਾ। ਤੇ ਹੁਨ ਤੇ ਤਾਨੂੰ ਪਤਾ ਕੀ ਅਸੀਂ ਤੇ ਇੰਨਾ ਜਾਦਾ ਪਰੇਸ਼ਾਨ ਆ ਮੈਨੂੰ ਲੱਗਦਾ ਕੀ ਜੇੜੀ ਆਰਥਿਕ ਤੰਗੀ ਆ ਨਾ ਏਦਾ ਅਸਰ ਸਾਡੇ ਬੱਚਿਆਂ ਦੀ ਪੜਾਈ ਤੇ ਵੀ ਪੈ ਰਿਆ ਵਾ।
ਬਿਲਕੁਲ ਤੁਆਡੀ ਗੱਲ ਸਈ ਸਕੂਲ ਦੀਆਂ ਫੀਸਾਂ ਈ ਓਨਾਂ ਨੇ ਬੋਤ ਮੈਂਗੀਆਂ ਕਰਤੀਆਂ ਹਨਾ। ਜਿੱਥੇ ਸਾਡੇ ਸਕੂਲ ਦੇ ਟੈਮ ਦੇ ਵਿੱਚ ਇੱਕ ਜੇੜੀ ਕਲਾਸ ਦਾ ਅ ਭਾਦਸੀਂ ਪੜਦੇ ਓਦੋਂ ਪੈਂਤੀ ਸੌ ਰੁਪਇਆ ਹੁੰਦਾ ਸੀ ਹਨਾ ਫੀਸ ਤੇ ਹੁਨ ਓਹੀ ਓਨਾਂ ਨੇ ਫੀਸ ਪੰਜ-ਪੰਜ ਜ਼ਾਰ ਰੁਪਏ ਕਰਤੇ ਐਡਮਿਸ਼ਨਾਂ ਈ ਬੋਤ ਓਨਾਂ ਨੇ ਪੈਲੇ ਮੈਂਗੀਆਂ ਕਰਤੀਆਂ ਹਨਾ। ਪੰਦਰਾਂ ਪੰਦਰਾਂ ਵੀਹ ਵੀਹ ਹਜ਼ਾਰ ਰੁਪਏ ਸਕੂਲ ਦੀ ਐਡਮਿਸ਼ਨਨਾਂ ਏ ਬਹੁਤ ਕਰਤੀਆਂ ਇਹਨਾਂ ਨੇ।
ਹੋਰ ਕੀ ਅਸੀਂ ਤੇ ਆਪ ਬੜੇ ਪਰੇਸ਼ਾਨ ਆ ਪਹਿਲਾਂ ਅਸੀਂ ਆਪਣੇ ਬੱਚੇ ਜਿਹੜੇ ਨਾ ਦੂਸਰੇ ਸਕੂਲ, ਪਾਏ ਸੀਗੇ, ਹੁਣ ਉੱਧਰੋਂ ਅਸੀਂ ਹਟਾ ਕੇ ਨਾ ਅਸੀਂ ਹੋਰ ਕੋਈ ਸਕੂਲੇ ਪਾ ਦਿੱਤੇ ਏ। ਕਿ ਚੱਲ ਸਾਡੇ ਕੋਲ ਉੱਥੇ ਦਾ ਨਾ ਉੱਥੋਂ ਦੀਆਂ ਉੱਥੋਂ ਦਾ ਖਰਚਾ ਨੀ ਸੀ ਚੁਕਿਆ ਜਾਂਦਾ ਪਰ ਤੁਹਾਨੂੰ ਪਤਾ ਹੀ ਹੈ ਹੁਣ ਜ ਮਰਜ਼ੀ ਆ ਸਕੂਲ ਭਾਵੇਂ ਬਦਲ ਦੋ ਭਾਵੇਂ ਜੋ ਮਰਜ਼ੀ ਕਰੋ ਪਰ ਸਕੂਲਾਂ ਦੇ ਵਿੱਚ ਹੋਰ ਵੀ ਤਾਂ ਬੱਚਿਆਂ ਨੂੰ ਜਰੂਰਤਾਂ ਹੁੰਦੀਆਂ ਹੀ ਆ ਜਿਵੇਂ ਕਿ ਕਿਤਾਬਾਂ ਕਾਪ ਪੀਆਂ, ਯੂਨੀਫੋਮ ਹਨਾ ਪੈਨ, ਪੈਨਸਿਲਾਂ, ਟਿਊਸ਼ਨ ਦੀਆਂ ਫੀਸਾਂ ਬੱਸਾਂ ਦਾ ਆਉਣ ਜਾਣ ਦਾ ਕਿਰਾਇਆ ਕਿੰਨਾ ਕੁਈ ਕਿੰਨੇ ਬੱਚਿਆਂ ਨੂੰ ਖਰਚ ਉੱਚੇ ਹੁੰਦੇ ਆ ਤੇ ਉਹ ਮੈਨੂੰ ਲੱਗਦਾ ਵਾ ਕਿ ਉਹਦੇ ਕਾਰਨ ਨਾ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਕਿਉਂਕਿ ਦੇਖੋ ਜਿਹੜੇ ਬੱਚੇ ਹੁੰਦੇ ਆ ਪਹਿਲਾਂ ਆਪਣੇ ਮਿੱਤਰਾਂ ਦੇ ਨਾਲ ਉੱਥੇ ਉਹਨਾਂ ਦਾ ਦਿਲ ਲੱਗਿਆ ਹੁੰਦਾ ਵਾ। ਤੇ ਜਦੋਂ ਇੱਕਦਮ ਅਸੀਂ ਉਹਨਾਂ ਦਾ ਸਕੂਲ ਬਦਲ ਦਿੰਨੇ ਹਾਂ ਤੇ ਫੇਿਰ ਉਹਨਾਂ ਨੂੰ ਉਹ ਦੇ ਮਨ ਦੇ ਵਿੱਚ ਉਦਾਸੀ ਰਹਿੰਦੀ ਹੈ, ਤੇ ਉਹਦੇ ਕਰਕੇ ਮੈਨੂੰ ਲੱਗਦਾ ਪਿਆ ਮੇਰੇ ਬੱਚੇ ਹਾਂਜੀ। ਬੱਚੇ ਉਦਾਸ ਆ ਤੇ ਉਹਨਾਂ ਦਾ ਪੜ੍ਹਾਈ ਚ ਵੀ ਮਨ ਘੱਟ ਲੱਗ ਰਿਹਾ ਵਾ
ਹਾਂਜੀ, ਭੈਂਜੀ ਬਿਲਕੁਲ ਗੱਲ ਤਾਂ ਤੁਹਾਡੀ ਸਹੀ ਏ। ਏਦਾਂ ਜਿਵੇਂ ਕਿ ਆਪਣਾ ਪਹਿਲੇ ਜਿਹੜੇ ਸਕੂਲ ਚ ਆਪਾਂ ਫਰੈਂਡਸ ਬਣਾ ਲੈਂਦੇ ਆ ਨਾ ਦੋਸਤ ਬਣ ਜਾਂਦੇ ਉੱਤਰ ਪੰਜ ਜ ਦੇ ਸਾਡਾ ਉਹਨਾਂ ਨਾਲ ਦਿਲ ਲੱਗਿਆ ਜਦੋਂ ਸਾਡਾ ਸਕੂਲ ਚੇਂਜ ਹੋ ਜਾਂਦਾ ਫੇਿਰ ਉੱਥੇ ਜਾ ਕੇ ਸਾਡਾ ਮਨ ਕਿਤੇ ਨਾ ਕਿਤੇ ਉਦਾਸ ਹੋ ਜਾਂਦਾ ਵਾ ਹਨਾ ਆਪਣੇ ਫਰੈਂਡ ਦੋਸਤਾਂ ਦਾ ਮਤਲਬ ਕਿ ਦਿਲ ਨੀ ਲੱਗਦਾ ਦੋਸਤਾਂ ਤੋਂ ਬਗੈਰ ਉੱਥੇ ਆਪਾਂ ਕਹੀਦਾ ਕਿ ਆਪਾਂ ਨਵੇਂ ਸਕੂਲ ਆਏ, ਹੁਣ ਇੱਥੇ ਨਵੇਂ ਪਿੰਡ ਬਣਾ ਗਿਆ ਹਨਾ ਉਹ ਜਿਹੜੇ ਪੁਰਾਣੇ ਦੋਸਤ ਕਿਤੇ ਨਾ ਕਿਤੇ ਨਹੀਂ ਭੁੱਲੇ ਜਾਂਦੇ ਹਨਾ। ਮਨ ਉਦਾਸ
ਹਾਂਜੀ, ਹਾਂਜੀ।
ਹੋਰ ਕੀ ਮੈਂ ਤਾਂ ਹੁਣ ਇਹ ਸੋਚਿਆ ਹੋਇਆ ਵਾ ਕਿ ਮੈਂ ਨਾ ਜਦੋਂ ਵੀ ਮਤਲਬ ਬਾਜ਼ਾਰ ਜਾਣਾ ਵਾ ਜਾਂ ਕੁਛ ਕੁਛ ਵੀ ਹੈ। ਹੁਣ ਆਪਣੇ ਖਰਚਿਆਂ ਤੇ ਵੀ ਕਾਬੂ ਕਰਨ ਵਾਸਤੇ ਨਾ ਮੈਂ ਤੇ ਇੱਕ ਸੂਚੀ ਤਿਆਰ ਕਰ ਲੈਣੀ ਕਰਨੀ ਏ ਜਿਹਦੇ ਵਿੱਚ ਜਿਹਦ ਵਿਚ ਮੈਂ ਸਾਰਾ ਕੁਛ ਲਿਖਣਾ ਕਰਨਾ ਵਾ ਕਿ ਜਿਵੇਂ ਮੈਂ ਦਸ ਹਜ਼ਾਰ ਰੁਪਇਆ ਮਹੀਨਾ ਵਾ, ਤੇ ਮੈਂ ਦਸ ਹਜ਼ਾਰ ਦੇ ਮਹੀਨੇ ਦੇ ਦਸ ਹਜ਼ਾਰ ਨਾਲ ਮਹੀਨੇ ਚ ਕਿਵੇਂ ਗੁਜ਼ਾਰਾ ਕਰਨਾ ਵਾ, ਕਿਹੜਾ ਸਮਾਨ ਚਾਹੀਦਾ ਕਿਹੜਾ ਨਹੀਂ ਚਾਹੀਦਾ। ਤੇ ਕਿਹੜੇ ਮਤਲਬ ਵੱਧ ਤੋਂ ਵੱਧ ਬਚਾਉਣ ਦੀ ਕੋਸ਼ਿਸ਼ ਕਰਨੀ ਏ ਤਾਂ ਕਿ ਸਾਡੀ
ਜੀ ਇਹ ਤੇ ਬਿਲਕੁਲ ਤੁਹਾਡੀ ਗੱਲ ਸਹੀ ਏ। ਇੱਕ ਤੁਹਾਨੂੰ ਕਾਪੀ ਤੇ ਆਪਣਾ ਹਰ ਇੱਕ ਲਿਸਟ ਬਣਾ ਲੈਣੀ ਚਾਹੀਦੀ ਏ ਕਿ ਹਾਂ ਵੀ ਘਰ ਦੇ ਵਿੱਚ ਇਹ ਚੀਜ਼ਾਂ ਜ਼ਰੂਰਤਮੰਨ ਹੈਗੀਆਂ ਨਾ ਜਿਹੜੀ -ਜਿਹੜੀ ਜ਼ਰੂਰੀ ਹੈ ਚੀਜ਼ਾਂ ਜਾਂ ਉਹ ਲਿਖ ਲਈਏ ਆ ਬਸ ਉਹੀ ਲੈਣਗੀਆਂ ਜਿਹੜੀਆਂ ਫਾਲਤੂ ਚੀਜ਼ਾਂ ਨੀ ਲੈਣੀਆਂ ਗਲਤ ਆਪਣਾ ਜਿਹੜੀ ਜਿਹੜੀ ਸਾਨੂੰ ਚੀਜ਼ ਦੀ ਲੋੜ ਆਪਾਂ ਉਹ ਵਾਲਲੀ ਚੀਜ਼ਾਂ ਲਵਾਂਗੇ ਤਾਂ, ਫਿਰ ਤਾਂ ਪੈਸੇ ਸਾਡੇ ਬਚਣਗੇ ਬਚਣਗੇ ਸੇਫ ਹੋਣਗੇ ਹੋਣਗੇ।
ਹਾਂਜੀ, ਹਾਂਜੀ। ਉਹੀ ਹੈ ਨਾ ਉਹੀ ਮੈਂ ਸੋਚਿਆ ਹੋਇਆ ਵਾ ਕਿ ਹੁਣ ਮੈਂ ਆਪਣੇ ਮਨ ਤੇ ਕਾਬੂ ਰੱਖ ਕੇ ਜਿੰਨਾ ਹੋ ਸਕਦਾ ਪੈਸਾ ਬਚਾਉਣਾ ਕਿਉਂਕਿ ਖੋ ਪੈਸੇ ਅੱਜ ਬਚਾਵਾਂਗੇ। ਤੇ ਉਹ ਸਾਡੇ ਭਵਿੱਖ ਚ ਵਿੱਚ ਕੰਮ ਆਉਣਗੇ ਹੈਨਾ! ਕੋਈ ਜਿਵੇਂ, ਮਤਲਬ ਕਿਤੇ ਅਸੀ ਖਰਚਣ ਵਾਸਤੇ, ਬੱਚਿਆਂ ਦੀ ਅੱਗੋਂ ਪੜ੍ਹਾਈ ਵਾਸਤੇ।
ਹਾਂਜੀ, -ਹਾਂਜੀ! ਬਿਲਕੁਲ ਗੱਲ, ਤੁਹਾਡੀ ਗੱਲ ਸਹੀ ਹੈ। ਹੁਨ ਤੋਂ ਅਸੀਂ ਪੈਸੇ ਜੋੜਨਾ ਸਟਾਰਟ ਕਰਾਂਗੇ। ਤਾਂ ਸਾਡੇ ਬੱਚਿਆਂ ਦੇ ਵਾਸਤੇ ਕੰਮ ਆਊਗਾ। ਪੈਸੇ ਕਿਤੇ ਨਾ ਕਿਤੇ, ਜੇ ਇਹ ਫੀਸਾਂ ਤੇ ਐਡਮਿਸ਼ਨਾਂ ਦੇ ਕੰਮ ਆਏਗਾ। ਤੇ ਉਹ ਜੋੜੇ ਹੋਏ ਪੈਸੇ।
ਹਾਂਜੀ-ਹਾਂਜੀ ਉਹੀ ਆ ਨਾ। ਮੈਂ ਵੀ ਇਸ ਗੱਲ ਨੂੰ ਬੜਾ ਸੋਚਿਆ ਵਾ। ਤੇ ਹੁਣ ਤੇ ਮੈਨੂੰ ਇਹਦਾਂ ਲੱਗਦਾ ਵਾ। ਕਿ ਜਿਵੇਂ ਘਰ ਚਲਾਉਣ ਵਾਸਤੇ, ਹਨਾ ਆਰਥਿਕ ਸਥਿ ਤੀ ਸੁਧਾਰਨ ਵਾਸਤੇ ਜਿੰਮੇਵਾਰੀ ਤੇ ਸਮਝਦਾਰੀ ਦੋਨੋਂ ਹੋਣਾ ਜਰੂਰੀ ਆ। ਤੇ ਹੁਣ ਜਿਵੇਂ ਸਾਡੇ ਤੇ ਜਿੰਮੇਵਾਰੀ ਪਈ ਹੈ। ਬ ਚਿਆਂ ਦੀ ਪੜ੍ਹਾਈਆਂ ਦੀ। ਹੋਰ ਵੀ ਘਰ ਦੀ ਵੀ। ਹਨਾ ਅੱਗੋਂ ਭਵਿੱਖ ਨੂੰ ਲੈ ਕੇ ਵੀ ਚਿੰਤਾ ਵਾ। ਤੇ ਮੈਨੂੰ ਵੀ ਇਵੇਂ ਲੱਗਦਾ। ਇਹ ਜਿੰਮੇਵਾਰੀ ਦੇ ਨਾਲ-ਨਾਲ ਸਾਨੂੰ ਸਮਝਦਾਰੀ ਵੀ ਵਰਤਣੀ ਪੈਣੀ ਹੈ।
ਹਾਂਜੀ-ਹਾਂਜੀ ਬਿਲਕੁਲ, ਗੱਲ ਤੁਹਾਡੀ ਸਹੀ ਹੈ ਜੀ। ਆਪਣਾ ਬਿਲਕੁਲ, ਗੱਲ ਤੁਹਾਡੀ ਸਹੀ ਹੈ। ਆਪਣਾ, ਹੈਲੋ
ਹਾਂਜੀ-ਹਾਂਜੀ
ਹਾਂਜੀ ਬਿਲਕੁਲ, ਮੈਂ ਕਿਹਾ ਗੱਲ ਤੁਹਾਡੀ ਸਹੀ ਆ। ਆਹ ਹੈ ਥੋੜੇ ਦਿਨ ਦੀ ਗੱਲ ਆ। ਆਪਣਾ ਮੈਂ ਨਾ ਬਾਜਾਰ ਗਿਆ ਸੀ। ਤੇ ਨਾ ਮੈਨੂੰ ਨਾ ਇੱਕ ਕ ਮਤਲਬ ਕਿ ਬਜਾਰ ਚ ਜਾਂਦੇ-ਜਾਂਦੇ ਨਾ ਮੈਂ, ਇੱਕ ਸ਼ ਪੈਂਟ ਸ਼ਰਟ ਆ ਗਈ ਪਸੰਦ। ਤੇ ਜਿਦੋਂ ਮੈਂ ਪੈਂਟ ਸ਼ਰਟ ਲੈਣ ਗਿਆ। ਤਾਂ ਉਹਨਾਂ ਦਾ ਰੇਟ ਪੁੱਛਿਆ। ਤੇ ਉਹਨਾਂ ਦਾ, ਦੋਨਾਂ ਦਾ ਰੇਟ ਹੈਗਾ ਸੀ ਬਾਈ ਸੌ ਰੁਪਇਆ।
ਹਾਂਜੀ
ਤੇ ਬਾਈ ਸੌ ਰੁਪਇਆ ਰੇਟ ਈ। ਤੋ ਵਾਈਫ ਮੇਰੀ ਦਾ ਕੀ ਆਪਣਾ? ਸੌਦਾ ਲੈ ਕੇ ਆਉਣਾ ਆਪਣਾ। ਘਰ ਚ ਸੌਦਾ ਲਿਆਇਆ ਖਤਮ ਹੋ ਗਿਆ। ਤੇ ਤੇ ਫਿਰ ਮੈਂ ਉਸੇ ਟੈਮ ਸੋਚਿਆ। ਕਿ ਜਿਹੜਾ ਮੈਂ ਬਾਈ ਸੌ ਰੁਪਏ ਦੇ ਕੱਪੜੇ ਲੈਣ ਲਗਾ ਵਾ। ਉਹੀ ਬਾਈ ਸੌ ਰੁਪਏ ਦੇ ਆਪਣਾ ਬਰ ਘਰ ਚ ਸੌਦਾ ਪਾਵਾਂਗੇ। ਜਿਹੜਾ ਅਸੀਂ ਘਰ ਚ ਸੌਦਾ ਸਾਰੇ ਪਰਿਵਾਰ ਖਾ ਤੇ ਸਕਦੇ ਹਾਂ। ਹਨਾ ਉਹ ਤੇ ਆਪਾਂ ਕੱਪੜੇ ਪਾਉਣੇ ਆ। ਉਹ ਕੱਪੜੇ ਪਾਉਣ ਦਾ ਕੀ ਐ ਹੈਗਾ ਸਾਡੇ ਕੋਲ। ਘਰੇ ਵੀ ਕੱਪੜੇ ਪਏ ਈ ਹੁੰਦੇਆ ਨਾ। ਆਪਾਂ ਉਹ ਵੀ ਪਾ ਸਕਦੇ ਹੈਂ। ਪਰ ਜਿਦੋ ਤੋਡਾ, ਫਿਰ ਮੈਂ ਉਸੇ ਵੇਲੇ ਉਹਨਾਂ ਨੂੰ ਕਹਿ ਤਾ। ਕਿ ਭਾਜੀ ਆਪਨਾ, ਮੈਂ ਨਹੀਂ ਲੈ ਸਕ ਦਾ ਪੈਂਟ ਸ਼ਰਟ, ਮੈਂ ਕੱਲ ਲੈ ਲਿਆਂਗਾ। ਮੈਨੂੰ ਕਿਤੋਂ ਕੋਈ ਕੋਲ ਆ ਗਈ ਜਰੂਰੀ। ਹੈਨਾ ਵਾਈਫ ਦੇ ਘਰੋਂ ਫੋਨ ਆ। ਫਿਰ ਉਹਨਾਂ ਨੂੰ ਮੈਂ ਕੈ ਕੇ ਫਿਰ ਮੈਂ ਘਰੇ ਆਇਆਂ। ਫਿਰ ਉਹੀ ਬਾਈ ਸੌ ਰੁਪਏ ਦੇ, ਆਪਣਾ ਕੁਛ ਹੋਰ ਪੈਸੇ ਪਾ ਕੇ ਘਰ ਦਾ ਸੌਦਾ ਲੈ ਕੇ ਆਏਆ। ਹਨਾ ਇੱਸੇ ਇਹੀ ਸੋਚੀ ਦਾ ਕਿ ਆਪਣਾ, ਜਿਵੇਂ ਕਿ ਆਪਾਂ ਪੈਸੇ ਰੱਖੇ ਹੁੰਦੇ ਸੀ। ਕਿ ਹੁਣ ਮੈਂ ਬ, ਉਹਦੇ ਮਨ ਨੂੰ ਸੋਚਿਆ। ਕਿ ਆਪਣੇ ਮਨ ਨੂੰ ਸ ਮਾੜਾ ਸ ਆ ਕੰਟਰੋਲ ਆਪਣੇ ਵਸ਼ ਦੇ ਵਿੱਚ ਕਰਨਾ। ਕਿ ਜਿਹੜੀ ਚੀਜ ਦੀ ਜ਼ਰੂਰਤ ਤੇ ਮੈਨੂੰ, ਮੈਂ ਉਹੀ ਚੀਜ ਲਵਾਂ। ਫਾਲਤੂ ਪੈਸਾ ਵੇਸਟ ਨਾ ਮੈਂ ਕਰਾਂ।
ਹਾਂਜੀ-ਹਾਂਜੀ ਠੀਕ ਆ ਜੀ। ਸਤਿ ਸ਼੍ਰੀ
ਹਾਂ ਸਤਿ ਸ਼੍ਰੀ ਅਕਾਲ।